ਹੈਲੋ।
ਹੈਲੋ ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋ ਭਾਜੀ। ਵਧੀਆ ਵਧੀਆ ਭਾਜੀ, ਅੱਜ ਕੀ ਗੱਲ ਬੜੇ ਚਿਰਾਂ ਬਾਅਦ ਯਾਦ ਕੀਤੀ। ਧੰਨਵਾਦ ਜੀ ।
ਭਾਜੀ ਜਰਾ ਤੁਹਾਨੂੰ ਦੱਸਿਆ ਸੀ ਆਪਣਾ ਕੀ ਕਹਿੰਦੇ ਫੈਕਟਰੀ ਦਾ ਕੰਮ ਆਪਣਾ। ਕੀਤਾ ਨਾ ਸਟੀਲ ਦਾ ਤੇ ਉੱਥੇ ਦਫ਼ਤਰ ਚ ਬਿਜੀ ਰਹੀਦਾ ਤੇ ਮੈਂ। ਆਪਣਾ ਤੁਹਾਡੇ ਕੋਲ ਸਲਾਹ ਲੈਂਦੀ ਸੀ ਕੋਈ ਸਟੀਲ ਦਾ ਕੋਈ ਵਪਾਰੀ ਹੈਗਾ ਕੱਚੇ ਦਾ ਮਾਲ ਵੇਚਦਾ ਹੋ ਕੋਈ ਮਤਲਬ। ਰੋ ਮਟੀਰੀਅਲ।
ਹਾਂਜੀ ਹਾਂਜੀ ਹਾਂਜੀ ਭਾਜੀ ਮੇਰੇ ਕੋਲ ਹੈਗਾ ਮੈਂ ਪਿਛਲੀ ਵਾਰ ਗਿਆ ਸੀ ਨਾ। ਕਿੱਥੇ ਗਿਆ ਸੀ ਮੁੰਬਈ। ਟ੍ਰਿਪ 'ਤੇ ਗਿਆ ਸੀ ਜਦੋਂ ਮੈਂ ਤਾਂ ਉੱਥੇ ਇੱਕ ਬੰਦੇ ਨਾਲ ਮੇਰੀ ਗੱਲਬਾਤ ਮੇਰੀ ਜਾਨ ਪੈ ਗਈ ਸੀ ਉਹਦੇ ਨਾਲ ਬੜੀ ਸੋਹਣੀ ਰਸ਼ ਸਟੀਲ ਵਾਲਾ ਮਤਲਬ ਕੰਮ ਹੀ ਕਰਦਾ ਹੋਵੇ ਇੰਪੋਰਟ ਐਕਸਪੋਰਟ ਵਾਲੇ।
ਚਲੋ ਉਹ ਮੈਨੂੰ ਉਹਦਾ ਨੰਬਰ ਦੱਸਣਾ ਭਾਜੀ
ਭਾਜੀ, ਹੈਲੋ-ਹੈਲੋ।
ਹੈਲੋ। ਹੈਲੋ। ਹੈਲੋ। ਹੈਲੋ-ਹੈਲੋ। ਭਾਜੀ।
ਮੈਂ ਕਹਿ ਰਿਹਾ ਸੀ। ਹੂੰ।
ਅੱਛਾ।
ਹੁਣ ਮੈਂ। ਬਰ। ਇਹਦਾਂ।
ਹੈਲੋ ਹੈਲੋ। ਹੈ ਹੈਲੋ।
ਨਹੀਂ ਆ ਮੈਂ
ਹੈਲੋ ਹੈਲੋ।
ਹੈਲੋ। ਕੀ ਕਰਦਾ।